ਹੈਲੋ, ਹਾਂਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕੀ ਹਾਲ- ਚਾਲ ਆ। ਵਧੀਆ ਜੀ ਵਧੀਆ। ਤੁਸੀਂ ਸੁਣਾਓ?
ਸਭ ਵਧੀਆ, ਬਾਬੇ ਦੀ ਮੇਹਰ ਹੈ।
ਬਸ ਜੀ ਮਿਹਰ ਹੋਣੀ ਚਾਹੀਦੀ, ਸਭ ਦੇ ਉੱਪਰ
ਹਾਂਜੀ, ਜੀ।
ਹਮ ਮੈਂ ਕਿਹਾ, ਚਲੋ ਬਹੁਤ ਦਿਨ ਹੋ ਗਏ ਗੱਲ ਨੀ ਕੀਤੀ ਗੱਲ ਕਰੀਏ ਤੁਹਾਡੇ ਨਾਲ ਕੁੱਛ ਸਲਾਹ ਲਈਏ, ਤੁਹਾਡੇ ਦੇ ਕੋਲੋਂ
ਦੀਆਂ ਘਰਦੀਆਂ।
ਹਾਂਜੀ ਬਹੁਤ ਛੁੱਟੀਆਂ, ਬਹੁਤ ਅੱਛੀਆਂ ਬੀਤੀਆਂ ਬੱਚਿਆਂ ਨੇ ਤਾਂ ਇੱਦਾਂ ਹੀ ਆਪਣਾ ਟਾਈਮ ਖ਼ਰਾਬ ਕਰ ਲਿਆ, ਹੁਣ ਜਰਾ ਹੈਲਦੀ ਹੋ ਗਏ ਆ ਬੱਚੇ ਮੈਂ ਕਿਹਾ, ਪੁੱਛੀਏ ਕਿੱਦਾਂ- ਕਿੱਦਾਂ, ਇਹਨਾਂ ਦਾ ਥੋੜ੍ਹਾ ਵੇਟ- ਵੇਟ ਲੂਜ ਕਰੀਏ ਕੀ ਕਰਿਆ ਜਾਏ। ਆਪਣਾ ਖੁਦ ਦਾ ਹੀ ਵੇਟ ਵੱਧ ਗਿਆ, ਰੂਟੀਨ ਸਾਰਾ ਚੇਂਜ ਹੋ ਜਾਂਦਾ ਨਾ, ਬੱਚਿਆਂ ਦੀਆਂ ਛੁੱਟੀਆਂ ਕਰਕੇ। ਹਾਂ ਮੈਂ ਕਿਹਾ, ਚਲੋ ਪੁੱਛਦੇ ਹਾਂ ਕਾਲ ਕਰਕੇ। ਕਿੱਦਾਂ ਕੀ ਕਰਿਆ ਜਾਏ, ਕੀ ਕੀਤਾ ਜਾਏ ਕਿੱਦਾਂ ਵੇਟ ਲੂਜ ਕਰੀਏ, ਹੁਣ ਥੋੜ੍ਹਾ ਜਿਹਾ ਪੁੁਟਓਨ ਹੋ ਗਿਆ। ਠੀਕ।
ਹਾਂ ਵੀ ਮੈਂ ਤਾਂ ਨਾ, ਇਸੇ ਕਰਕੇ ਦੀਦੀ ਕੀ ਕੀਤਾ। ਹਾਂ, ਗਰਮੀਆਂ ਵਿੱਚ ਜਿਵੇਂ ਛੁੱਟੀਆਂ। ਛੁੱਟੀਆਂ ਹੋਈਆਂ ਸੀ। ਤੇ ਸਵੇਰੇ ਨੀਂਦ ਤਾਂ ਖੁੱਲ ਹੀ ਜਾਂਦੀ ਸੀ ਆਟੋਮੈਟਿਕਲੀ ਰੂਟੀਨ ਜੋ ਬਣੀ ਹੋਈ ਹੈ ਆਪਣੀ। ਤੇ ਮੈਂ ਤਾਂ ਸਵੇਰੇ -ਸਵੇਰੇ ਨਾ, ਥੋੜ੍ਹੀ ਵੋਕ ਕਰ ਲੈਂਦੀ ਹੁੰਦੀ ਸੀ ਜਾ ਕੇ ਪਾਰਕ ਵਿਚ। ਤੇ ਉਹ ਥੋੜਾ ਜਿਹਾ ਮੇਰਾ ਤਾਂ ਠੀਕ ਹੋ ਗਿਆ, ਸਵੇਰੇ -ਸਵੇਰੇ ਉੱਠਣ ਨਾਲ ਜਿਵੇਂ ਥੋੜ੍ਹੀ ਵੋਕ ਵੁਕ ਕਰ ਲਈ ਇੱਥੇ ਜਿਵੇਂ ਬਣੇ। ਹੋਏ ਨੇ ਪਾਰਕ ਵਿੱਚ ਹੀ ਤੇ, ਉੱਥੇ ਥੋੜੀ ਬਹੁਤ ਐਕਸਰਸਾਈਜ ਕਰ ਲਈਆਂ। ਬੜਾ ਅੱਛਾ ਲੱਗਦਾ, ਸੀਗਾ ਬੱਚੇ ਆਏ ਹੁੰਦੇ ਬਜ਼ੁਰਗ। ਆਏ ਹੁੰਦੇ ਸੀਗੇ ਤੇ ਆਪਣੀ, ਆਪਣੀ ਉਮਰ ਦੇ ਵੀ ਸੀ ਗੇ । ਮਤਲਬ ਅੱਛਾ ਲੱਗਦਾ ਸੀਗਾ, ਸਾਰਿਆਂ ਨੂੰ ਦੇਖ ਕੇ ਮਿਲ ਕੇ ਨਾ। ਫੇਰ, ਮੈਂ ਤਾਂ ਥੋੜੀ ਆਪਣੀ । ਰੂਟੀਨ ਐਵੇਂ ਬਣਾਈ ਹੋਈ ਹੈ। ਕਿਉਂਕਿ ਦੇਖੋ ਆਪਾਂ ਹੁਣ ਜਿਹੜੀ ਸਪੈਸ਼ਲ ਕਲਾਸ ਜੁਆਇਨ। ਨਹੀਂ ਕਰ ਸਕਦੇ, ਕਿਉਂਕਿ ਇੰਨਾ ਟਾਈਮ ਨੀ ਹੁੰਦਾ ਫਿਲਹਾਲ ਤਾਂ। ਹਨਾ, ਤੇ ਉਹ ਇਸ ਕਰਕੇ। ਫੇਰ ਮੈਂ ਤਾਂ ਇਹੀ ਮੈਨੂੰ ਤਾਂ ਇਹੀ ਈਜ਼ੀ ਲੱਗਿਆ ਕਿ ਚਲ ਥੋੜਾ ਜਾ ਨਾ ਐਕਸਰਸਾਈਜ਼। ਐਕਸਰਸਾਈਜ਼ ਹੀ ਕਰਲਾ ਮੈਂ ਅਹ ਆਪਣੇ ਨਾ ਮੋਰਨਿੰਗ ਵਾਕ ਕਰ ਲਾ ਥੋੜੀ। ਜੀ ਥੋੜੀ ਬਹੁਤ ਐਵੇਂ ਜਿੰਮ ਹੀ ਉੱਥੇ ਹੀ ਕਰ ਲਾ ਤੇ ਉਹ ਬੈਸਟ ਰਹਿੰਦਾ ਸੀ।
ਹਮ, ਬਸ ਉਹੀਓ ਮੈਂ ਕਿਹਾ ਦਾ ਜਦੋਂ ਛੁੱਟੀਆਂ। ਪਈਆ ਹੋਇਆਂ ਸੀ ਨਾ, ਤਾਂ ਬੱਚਿਆਂ ਦੇ ਰੂਟੀਨ ਖਰਾਬ ਕਰ ਲਿਆ, ਜਿੱਦਾਂ ਥੋੜਾ ਰਾਤ ਨੂੰ ਲੇਟ ਸੌਦੇ ਆ ਤਾਂ। ਸਵੇਰੇ ਲੇਟ ਉੱਠਦੇ ਹੈ। ਹਨਾ ਕੋਈ ਫਿਜੀਕਲ ਐਕਟੀਵਿਟੀ ਬੱਚਿਆਂ ਨੇ ਵੀ ਨਹੀਂ ਕੀਤੀ ਬਸ ਖਾ ਲਿਆ। ਪੀ ਲਿਆ, ਬੱਚੇ ਬੈਠੇ ਏ ਸੀ ਚਲਾਇਆ, ਬੈਠ ਗਏ ਤਾਂ ਬੱਚਿਆਂ ਦਾ ਵੀ ਇੰਨਾ ਵੇਟ ਵੱਧ ਗਿਆ। ਔਰ ਵੈਸੇ ਹੀ ਬੱਚੇ ਹੁਣ ਅੱਜ ਕੱਲ ਤੁਹਾਨੂੰ ਪਤਾ ਮੋਬਾਇਲ ਇੰਨਾ ਯੂਜ ਕਰਦੇ ਕੀ ਫਿਜੀਕਲ ਐਕਟੀ ਐਕਟੀਵਿਟੀ ਕਰਨ ਨੂੰ ਖੁਸ਼ੀ ਨਹੀਂ ਹੈ।
ਉਹੀ ਹੁਣ ਆਪਣਾ ਟਾਈਮ ਸੀਗਾ ਤੇ ਆਪਾਂ ਕਿੰਨਾ। ਖੇਲਦੇ ਸੀ, ਕਿੰਨਾ ਜ਼ਿਆਦਾ ਛੁੱਟੀਆਂ ਆਉਂਦੀਆਂ ਤੇ ਸਾਡੇ ਆਪਣੇ ਜਿਹੜੇ। ਪਰਿਵਾਰ ਵਾਲੇ, ਨੇ ਸਾਰਾ ਦਿਨ ਲੱਭਦੇ ਹੀ ਰਹਿ ਜਾਂਦੇ ਸੀ। ਕਿੱਥੇ ਗਏ ਨੇੇ, ਹਨਾ ਅੱਜ ਕੱਲ੍ਹ ਦੇ ਬੱਚਿਆਂ ਨੂੰ। ਤੇ ਸ਼ੌਕ ਬਾਹਰ ਗਰਮੀ ਹੈ, ਅੰਦਰ ਤਾਂ ਏਸੀ ਚਲਾ ਕੇ ਬੈਠੇ। ਬੈਠੇ ਰਹਿਣਗੇ ਬਸ, ਇਹਨਾਂ ਨੂੰ ਕੁਛ ਹੈ ਹੀ ਨੀ ਪਰਵਾਹ।
ਬਿਲਕੁਲ -ਬਿਲਕੁਲ, ਉਹ ਨਾ ਬੋਡੀ 'ਚੋਂ। ਪਸੀਨਾ ਨਿਕਲਣਾ ਵੀ ਬਹੁਤ ਜ਼ਰੂਰੀ ਹੈ, ਪਸੀਨਾ ਤਾਂ ਬੱਚੇ ਅੱਜ ਕੱਲ੍ਹ ਖੁਸ਼ੀ ਨਹੀਂ ਹੈ, ਕਿ ਬੱਚਾ ਬਿਲਕੁਲ ਪਸੀਨਾ ਸਾਨੂੰ। ਆਵੇ ਵੀ ਬਿਲਕੁਲ ਵੀ।
ਹਾਂਜੀ।
ਹਨਾ ਕਿਉਂਕਿ ਨਿਕਲਣਾ ਜ਼ਰੂਰੀ ਹੈ ਤਾਂਈ ਤਾਂ ਬੱਚੇ। ਹੈਲਦੀ ਰਹਿਣਗੇ, ਲੇਕਿਨ ਬੱਚੇ ਤਾਂ ਹੁਣ ਕਹਿੰਦੇ ਬਿਲਕੁਲ ਦੋ ਮਿੰਟ ਲਾਈਟ ਵੀ ਚਲੇ ਜਾਏ ਤਾਂਵੀ ਬੱਚੇ ਇੰਨੇ। ਪਰੇਸ਼ਾਨ ਹੋ ਜਾਂਦੇ ਹੈ ਕਿ।
ਪਰੇਸ਼ਾਨ ਹੋ ਜਾਂਦੇ ਹੈ, ਬੱਚੇ ਬਿਲਕੁਲ ਜੀ। ਮਤਲਬ ਮੈਂ ਤਾਂ ਉਹੀ ਕਹਿੰਦੀ ਹਾਂ, ਕਿ ਥੋੜ੍ਹਾ ਬਹੁਤ ਆਪਣੇ ਸਰੀਰ ਨੂੰ ਤਾਂ ਹਿਲਾਉਣਾ ਚਾਹੀਦਾ ਹੈ। ਕਿਉਂਕਿ ਅਹ ਆਪਣੇ ਆਪਣੇ। ਆਪਣੇ ਜਿਹੜੀ ਆਪਣਾ ਸਰੀਰ ਬਣਾਇਆ ਹੈ ਉਸ ਹਿਸਾਬ ਨਾਲ ਹੀ ਬਣਾਇਆ ਕਿ ਜਦੋਂ ਤੱਕ ਮਸ਼ੀਨ ਕਾਇੰਡ ਔਫ। ਸੀਨਰੀ ਹੈ ਜੇ ਹਿਲਾਓਗੇ ਡੁਲਾਓਗੇ ਨਹੀਂ ਤੇ ਉਹ ਜਾ।
ਜਾਮ ਹੋ ਜਾਏਗੀ ਸਹੀ ਕਹਿ ਰਹੇ ਹੋ ਬਿਲਕੁਲ ਬਿਲਕੁਲ ਐਕਸਰਸਾਈਜ਼ ਇੱਕ ਇਲਿੰਗ ਦਾ ਹੀ ਕੰਮ। ਕਰਦੀ ਸਰੀਰ ਦੇ ਵਿੱਚ।
ਤਾਂ ਹੋਣੀ ਹੀ ਚਾਹੀਦੀ ਹੈ ਥੋੜਾ ਬਹੁਤ ਹੋ ਕੁਛ ਨਹੀਂ ਅ ਘਰ ਹੀ ਥੋੜਾ ਬਹੁਤ ਜਿਵੇਂ ਕਿ ਉਹ। ਯੋਗਾ ਆਸਣ ਵਗੈਰਾ ਹੋ ਗਿਆ ਹੁੰਦੇ ਨੇ ਪੰਦਰਾਂ ਵੀਹ ਮਿੰਟ ਉਹੀ ਕਰ ਲਿਆ ਹੈ। ਲੇਕਿਨ ਕਰਨਾ ਚਾਹੀਦਾ ਹੈ ਆਪਣੇ ਸਰੀਰ ਨੂੰ ਕਿਉਂਕਿ ਪਹਿਲਾਂ ਤਾਂ ਆਪਣੇ ਯਾਦ। ਕੰਮ ਹੁੰਦੇ ਸੀ ਹੱਥਾਂ ਨਾਲ ਹੀ ।
ਬਿਲਕੁਲ ਬਿਲਕੁਲ ਸਭ ਮਸ਼ੀਨਾਂ ਆ ਗਈਆਂ ਹਾਂਜੀ ਸਾਡੇ ਮਦਰ ਕਰਦੇ ਸੀਗੇ। ਸਾਰੇ ਕੰਮ। ਮਸ਼ੀਨਾਂ ਨਹੀਂ ਸੀਗੀਆਂ ਸਭ ਹੱਥ ਨਾਲ ਔਰ ਦੇਖੋ ਫਿੱਟ ਵੀ ਕਿੰਨਾ ਰਹਿੰਦੇ ਸੀ। ਸੀਗੇ ਹੈਲਦੀ ਕੋਈ ਉਹਨਾਂ ਨੂੰ ਡਿਸੀਜ਼ ਨਹੀਂ ਕੁਛ ਨਹੀਂ।
ਸੱਤਰ ਸੱਤਰ ਅ ਅੱਸੀ ਅੱਸੀ ਸਾਲ ਤੱਕ ਐਕਟਿਵ ਰਹਿੰਦੇ ਰਹੇ ਹੈ
ਹਾਂ ਬਿਲਕੁਲ ਸਹੀ
ਹਮ ਤੇ ਸਾਡਾ ਤਾਂ ਹੁਣ ਤੋਂ ਹੀ ਬੁਰਾ ਹਾਲ ਹੋਇਆ ਪਿਆ ਕਿਉਂ ਆਪਾਂ ਮਸ਼ੀਨਾਂ ਇੰਨੇ ਜ਼ਿਆਦਾ ਡਿਪੈਂਡ ਹੋ ਗਏ ਆ
ਬਿਲਕੁਲ ਅਸੀਂ ਤਾਂ ਚਲੋ ਫਿਰ ਵੀ ਹੁਣ ਹੈਗੀ ਹਾਂ ਸਾਡੀ ਇਹ ਹੁਣ ਆਦ ਸਾਡੇ ਹੁਣ ਬੱਚੇ ਦੇਖ ਲਓ ਹੁਣ ਬੱਚੇ ਬੋਲਦੇ ਸਾਡੇ ਗੋਡੇ ਦੁੱਖ ਰਹੀ ਹੈ ਤਾਂ ਸਾਡੀ ਕਮਰ ਦੁੱਖ ਰਹੀ ਹੈ ਸਾਡਾ ਇਹ ਦੁੱਖ ਰਿਹਾ ਮ ਸਾਡੇ ਟਾਈਮ ਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਦਰਦ ਕੀ ਹੁੰਦਾ ਹੈ
ਹਾਂਜੀ ਸਗੋਂ ਉਲਟਾ ਸਾਨੂੰ ਸੋਚਣਾ ਪੈਂਦਾ ਸੀ ਕਿ ਅੱਜ ਕਿਹੜੀ ਧਰ ਦਾ ਬਹਾਨਾ ਲਗਾਏ ਸਕੂਲ ਨਾ ਜਾਣ ਵਾਸਤੇ ਕਿ ਪਕੜੇ ਨਾ ਜਾਈਏ
ਬਿਲਕੁਲ ਬਿਲਕੁਲ ਹੁਣ ਤਾਂ ਪੇਰ ਬੱਚੇ ਤੋਂ ਸੈਂਸਟਿਵ ਹੈ ਹੀ ਹੈ ਬੱਚੇ ਪੇਰੈਂਟਸ ਉਸ ਤੋਂ ਜ਼ਿਆਦਾ ਹੋ ਗਿਆ ਪਤਾ ਨੀ ਬੱਚਿਆਂ ਨੂੰ ਕੀ ਹੋ ਗਿਆ ਸੱਚੀ ਚ ਹੋ ਹੀ ਰਿਹਾ ਹੈਗਾ ਚਾਹੇ ਹਮ
ਜਿਵੇਂ ਇੰਨਾ ਜ਼ਿਆਦਾ ਚੇਂਜ ਆਇਆ ਹੈ ਪੋਲਿਊਸ਼ਨ ਵਗੈਰਾ ਇਹਦੇ ਜੀਵ ਖੱਟਾ ਹੋਇਆ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਤੁਹਾਡੇ ਕਿਹੜੀ ਤਕਲੀਫ਼ ਤੁਹਾਡੇ ਤੇ ਅਸਲ ਵਿੱਚ ਪਰਫੈਕਟ ਅੰਦਰੋਂ ਘੱਟ ਰਹੀ ਹੈ
ਹਮ ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ
ਕਈ ਵਾਰ ਤਾਂ ਇੰਨੀ ਦੇਰ ਬਾਅਦ ਨਿਕਲ ਕੇ ਆਉਂਦੀ ਵੀ ਉਹਦਾ ਇਲਾਜ ਵੀ ਕਰਨਾ ਔਖਾ ਹੋ ਜਾਂਦਾ ਇਸ ਕਰਕੇ ਅਸੀਂ ਸਾਰੇ ਪੇਰੈਂਟਸ ਡਦੇ ਹੈ ਜਦ ਜੀ ਤਕਲੀਫ਼ ਤੇ ਭੱਜੇ ਜਾਂਦੇ ਹੈ ਡਾਕਟਰ
ਡਾਕਟਰ ਦੇ ਕੋਲ ਬਿਲਕੁਲ ਬਿਲਕੁਲ ਹਮ ਪੇਟ ਦਰਦ ਦੇਖ ਲਓ ਕਿ ਤਾਂ ਆਮ ਹੋ ਗਿਆ ਹੁਣ ਤਾਂ ਬੱਚਾ ਬੱਚਾ ਤੁਸੀਂ ਜਾਓਗੇ ਤਾਂ ਤੁਸੀਂ ਇੰਨਾ ਬੱਚਿਆਂ ਦੇ ਮਤਲਬ ਕੁਛ ਵੀ ਕੋਈ ਚੀਜ਼ ਜਰਾ ਉੱਚੀ ਨੀ ਵੀਖਾ ਲਣ ਪੇਟ ਦਰਦ ਤੇ ਬਿਲਕੁਲ ਇੱਕ ਆਮ ਪ੍ਰੋਬਲਮ ਹੋ ਗਈ, ਕਿ ਬੱਚਿਆਂ ਨੂੰ ਹਰ ਕਿਸੇ ਨੂੰ ਪੱਥਰੀ ਦੇਖ ਲੋ।
ਹਾਂਜੀ ਛੋਟੇ ਛੋਟੇ ਬੱਚੇ, ਇਹ ਸਭ ਕਿਉਂਕਿ ਜੰਕ ਫੂਡ ਵਗੈਰਾ ਖਾਂਦੇ ਐ ਨਾ। ਜਿਹੜੇ ਵਾਲੇ ਰਹੇ ਨੇ ਉਹਦੇ ਨਾਲ ਵੀ ਤਾਂ ਇਫੈਕਟ ਹੋਇਆ ਦੀਦੀ ਉਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਆ ਰਿਹਾ ਬੱਚਿਆਂ ਦੀ ਸਿਹਤ ਤੇ ਵੱਡੇ ਹੁੰਦੀ ਸਿਹਤ ਤੇ
ਦੇਖ ਲਓ ਕਿੰਨੇ ਬੱਚੇ ਡਾਇਬਟਿਕ ਛੋਟੇ ਛੋਟੇ ਬੱਚਿਆਂ ਨੂੰ ਡਾਇਬਟੀਜ਼ ਹੋ ਗਈ ਹੁਣ ਅੱਜ
ਹਾਂਜੀ ਦੇਖੋ ਖਾਂਦੇ ਪੀਂਦੇ ਹੈ ਉਹ ਜੋ ਤਲਿਆ ਹਮਨੇ ਆਪਾਂ ਵੀ ਛੋਟੇ ਹੁੰਦੇ ਖਾਂਦੇ ਸੀ ਤਲਿਆ ਫਿਲਿਆ ਲੇਕਿਨ ਇਹ ਆਪਣਾ ਖੇ ਖੇਲ ਕੂਦ ਬੜਾ ਹੁੰਦਾ ਸੀ
ਬਿਲਕੁਲ ਬਿਲਕੁਲ ਬ ਅਸੀਂ ਡਾਈਜੈਸਟ ਕਰ ਲੈਂਦੇ ਸੀ ਉਹਨੂੰ ਘੁੰਮ ਫਿਰ ਕੇ ਆਪਣਾ ਕੁਛ ਕੰਮ ਕਰਕੇ ਕੇ
ਹ ਮਤਲਬ ਸਾਨੂੰ ਥੋੜੀ ਦੇਰ ਬਾਅ ਭੁੱਖ ਲੱਗਦੀ ਵੀ ਹੁੰਦੀ ਸੀ ਜਿੰਨਾ ਖੇਲਦੇ ਹੁੰਦੇ ਸੀਗੇ ਅੱਜ ਕੱਲ ਦੇ ਬੱਚਿਆਂ ਦਾ ਭੁ ਕਿਆ ਕੁੱਛ ਨਾ ਬਣਦਾ ਭੁੱੱਖ ਲੱਗੀ ਹੈ ਤਾਂ ਕਰਕੇ ਬੋਲਦੇ ਹੈ
ਹਮ ਬਿਲਕੁਲ ਔਰ ਬੱਚਿਆਂ ਨੂੰ ਦੇਖੋ ਤੁਸੀਂ ਕੋਈ ਹੈਲਦੀ ਚੀਜ਼ ਖਾਣ ਨੂੰ ਦੇਦੋ ਬੱਚੇ ਕਹਿੰਦੇ ਨਹੀਂ ਇਹ ਨੀ ਸਾਨੂੰ ਚਾਹੀਦਾ ਦਾ ਕੁਛ ਹੋਰ ਦੇ ਦੋ, ਕੁਛ ਹੋਰ ਦੇ ਦੋ, ਸਨੈਕਸ ਦੇ ਦੋ, ਕੋਈ ਤੁਸੀਂ ਫਰੂਟ ਦੇ ਦੋ, ਬੱਚੇ ਨੂੰ ਕਹਿੰਦੇ ਨਹੀਂ ਫਰੂਟ ਨਹੀਂ ਚਾਹੀਦਾ ਸਨੈਕਸ ਦੇਦੋ ਸਾਨੂੰ ਖਾਣ ਲਈ, ਹੈਨਾ। ਟੇਸਟ ਨਹੀਂ ਹੈ, ਇਸ ਲਈ ਵੀ ਬੱਚਿਆਂ ਦਾ ਵੇਟ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਐ। ਕਿ ਬੱਚੇ ਬੈਠੇ ਬੈਠੇ ਬਸ ਮੰਚਿੰਗ ਕਰਨੀ ਹੈ, ਕੁਛ ਨਾ ਕੁਛ ਚਾਹੀਦਾ ਹੈ, ਕੁੱਛ ਨਾ ਕੁੱਛ ਕਰਨਾ ਹੈ, ਬੱਚਿਆਂ ਨੂੰ ਬੈਠੇ ਬੈਠੇ
ਜੀ ਜੀ ਨਹੀਂ, ਐ ਜੀ ਪਰ, ਮੈਂ ਤਾਂ ਕਹਿੰਨੀ ਆਂ ਜੀ ਖਾਣਾ ਐ, ਖਾਓ ਜੀ ਸਦ ਕੇ, ਪਰ ਇਹ ਹੈਗਾ ਹੈ ਨਾ ਉਹ ਨਾਲ ਤੁਸੀਂ ਥੋੜਾ ਔਨੂ ਆਪਣੇ ਸ਼ਰੀਰ ਨੂ ਵੀ ਤਾਂ ਹਿਲਾਯੋ ਨਾ। ਪੂਰੀ ਐਕਸਰ ਸਾਈਜ਼ ਤਾਂ ਕਰੋ, ਕਿਉਂਕਿ ਆਪਣੇ ਤਾਂ ਸਕੂਲ ਵਿੱਚ ਹੀ ਕਿੰਨੇ ਗੇਮਸ ਪੀਰੀਅਡ, ਐਕਟੀਵਿਟੀ ਪੀਰੀਅਡ ਹੁੰਦੇ ਹੁੰਦੇ ਸੀ। ਅੱਜ ਕੱਲ੍ਹ ਤਾਂ ਉਹ ਵੀ ਨੀ ਹੁੰਦੇ। ਜ਼ਿਆਦਾ ਹੁੰਦੇਨਾਂ ਦੇ ਤੇ ਉੱਥੇ ਵੀ ਜ਼ਿਆਦਾਤਰ ਬੈਠੇ ਹੀ ਰਹਿੰਦੇ ਨੇ ਸਕੂਲ ਵਿਚ ਏ।
ਬਿਲਕੁਲ ਨਹੀਂ ਅਗਰ ਮੈਂ ਤਾਂ ਆਪਣੇ, ਮੇਰੇ ਬੱਚੇ ਦੱਸਦੇ ਅਗਰ ਸਾਨੂੰ ਗੇਮ ਦਾ ਪੀਰੀਅਡ ਮਿਲਦਾ ਵੀ ਹੈ ਨਾ, ਜੋ ਟੀਚਰ ਦਾ ਸਿਲੇਬਸ ਰਹਿ ਜਾਂਦਾ, ਸਾਡੇ ਟੀਚਰ ਉਹ ਲੈ ਲੈਂਦੇ ਨੇ ਕਿ ਗੇਮਸ ਕਿਆ ਕਰਨੀ ਹੈ ਬੱਚੇ ਕੋ ਪੜ੍ਹਾ ਦੇਤੇ ਹਮ
ਬਿਲਕੁਲ ਇਹ ਵੀ ਹੋ ਰਿਹਾ- ਇਹੀ ਹੋ ਰਿਹਾ- ਇਹੀ ਹੋ ਰਿਹਾ ਤੇ ਉਹ ਦੇਖੋ ਹੁਣ ਇਹਹੀ ਚੀਜ਼ ਜਿਹੜੀ ਸੀਗੀ ਜਦੋਂ ਅਹ ਮਹਾ ਮਾਰੀ ਆਈ ਤੇ ਔਨਲਾਈਨ ਕਲਾਸਿਸ ਵਿੱਚ ਸਪੈਸ਼ਲੀ ਸਾਡੇ ਬੱਚਿਆਂ ਦੇ ਸਕੂਲ ਵਾਲਿਆਂ ਨੇ ਤਾਂ ਨਾ ਇੱਕ ਘੰਟਾ ਉਹ ਜਿਵੇਂ ਦੋ ਤਿੰਨ ਦਿਨ ਛੱਡ ਕੇ ਇੱਕ ਘੰਟਾ ਯੋਗਾ ਕਲਾਸਿਸ ਲੈਂਦੇ ਹੋਦੇ ਇਹਨਾਂ ਦੀ ਫਿਜ਼ਕਲ ਐਜੂਕੇਸ਼ਨ ਦੀ ਟੀਚਰ ਤੇ ਸਾਨੂੰ ਬਹੁਤ ਅੱਛਾ ਲੱਗਿਆ ਸੀਗਾ ਤੇ ਔਹ ਵੀ, ਉਸ ਤਰਹ ਹੈ।
ਹਾਂ
ਔਦੇ ਨਾਲ ਵੀ ਕਰਦੇ ਸੀਗੇ ਥੋੜਾ, ਕਿਉਂਕਿ ਔਹ ਨਾ ਸਮਝਦੇ ਸੀ ਨਾ ਵੀਣ ਟੀਚਰ ਦਾ ਨਾਲ ਨੀ ਕਰਾਂਗੇ ਤਾਂ ਕੀ ਹੋ ਫਿਰ ਤਾਂ ਡ ਡਾਂਟ ਪਏਗੀ
ਬਿਲਕੁਲ, ਮੈਂ ਹੁਣ ਦੇਖੋ ਹੁਣ ਬੱਚੇ ਪਹਿਲੇ ਸਾਈਕਲਿੰਗ ਕਰਨ ਜਾਂਦੇ ਸੀਗੇ, ਨੀਚੇ ਨਾ ਆਪਣਾ ਸਾਈਕਲਿੰਗ ਚਲਾਉਣ ਜਾਂਦੇ ਸੀ ਹੁਣ ਕੀ ਹੋ ਗਏ ਉਹੈ ਐਕਸਰਸਇਜ ਕਰਨ ਲਈ ਸਾਈਕਲਾਂ, ਲੋਕਾਂ ਨੇ ਘਰ ਰੱਖ ਲਈਆਂ ਕਿ ਘਰ ਬੈਠੇ ਬੈਠੇ ਏ ਸੀ ਚੱਲ ਰਿਹਾ, ਤੇ ਉਹ ਨੀਚੇ ਸਾਈਕਲਿੰਗ ਕਰ ਰਿਹਾ ਕੀ ਫਾਇਦਾ
ਉਹਦਾ, ਤਾਂ ਕੋਈ ਫ਼ਾਇਦਾ ਹੀ ਨਹੀਂ ਪਸੀਨਾ ਨਾ ਤੁਹਾਡਾ ਪਸੀਨਾ ਇੰਨਾ ਹ ਚੱਲਿਆ ਨਾ, ਤੁਹਾਡੇ ਹੱਥ- ਪੈਰ ਜ਼ਿਆਦਾ ਚਲੇ ਸੜਕ ਤੇ ਸਾਈਕਲਿੰਗ ਕਰਨ ਦਾ, ਘਰ ਤੱਕ ਸਾਈਕਲਿੰਗ ਕਰਨ ਦਾ, ਬਹੁਤ ਜ਼ਮੀਨ ਆਸਮਾਨ ਦਾ ਫ਼ਰਕ ਹੈ।
ਬਿਲਕੁਲ, ਦੇਖਲੋ ਜਿੰਮ ਤਾਂ ਹੀ ਤਾਂ ਏਸੀ ਜਿੰਮ ਹੋ ਗਏ ਸਾਰੇ ਹਨਾ ਕਿ ਤੁਸੀਂ, ਕਰਨ ਤੇ ਐਕਸਰਸਾਈਜ਼ ਜਾ ਰਹੇ ਹੋ ਉਥੇ, ਲੇਕਿਨ ਚੱਲ ਉਪਰ ਏਸੀ ਰਹੇ ਨੇ ਐਕਸਰਸਾਈਜ਼ ਕਰਨ ਜਾ ਰਹੇ ਹੋ
ਬਿਮਾਰ ਪੈ ਜਾਂਦੇ ਹੈ ਜੀ, ਬਿਮਾਰ ਪੈ ਜਾਂਦੇ ਆ ਤੁਸੀਂ ਥੋੜਾ ਬਹੁਤ ਪਸੀਨਾ ਤਵੀ ਤੋ ਗਰਮ ਸਰਦ ਹੋ ਜਾਂਦਾ
ਹਾਂਜੀ- ਹਾਂਜੀ -ਹਾਂਜੀ ਬਿਲਕੁਲ ਬੜੀ ਪ੍ਰੋਬਲਮ ਹੋ ਗਈ ਹੈ, ਬੱਚਿਆਂ ਨੂੰ ਸਮਝਾਉਣਾ
ਆਹੌ, ਤਾਂ ਹੀ ਵੈਸੇ ਤਾਂ ਬੱਚਿਆਂ ਨੂੰ ਨਾ ਇਹੀ ਠੀਕ ਹੈ, ਕਿ ਸਵੇਰੇ ਸਵੇਰੇ ਉਠਾ ਕੇ ਪਾਰਕ ਪੁਰਕ ਚ ਲੈ ਜਾਓ ਉੱਥੇ ਵੋਕ ਕਰਾਓ ਕੁਛ ਕਰਾਓ ਤਾਂਕਿ ਔਹ ਔਹ ਛੋੜਾ ਹੱਥ ਪੈਰ ਹਿਲਾਣ ਉਹਦੇ ਥੋੜੀ ਨੈਚੁਰਲ ਏਅਰ ਵਿੱਚ ਜਾਣ ਔਦੇ ਨਾਲ ਥੋੜੇ ਤੁਹਾਡੇ ਪ ਫੇਫੜੇ ਵੀ ਫੁੱਲਦੇ ਹੈ
ਬਿਲਕੁਲ -ਬਿਲਕੁਲ
ਜਿਹੜੀ ਨੈਚੁਰਲ ਵੇ ਨਾਲ ਜਿਹੜੀ ਤੁਹਾਡੀ ਆਕਸੀਜਨ ਅੰਦਰ ਜਾਂਦੀ ਹੈ, ਨਾ ਉਹਦਾ ਤਾਂ ਆਪਣੇ ਹੀ ਬੈਨੀਫਿਟ
ਬਿਲਕੁਲ ਸਹੀ ਕਹਿ ਰਹੇ ਹੋ, ਹੂ ਬਸ ਬੱਚਿਆਂ ਨੂੰ ਕੱਰਣਾ ਔਖਾ ਨਾ ਬੱਚੇ ਨਿਕਲ ਕੇ ਬਸ ਬਾਹਰ ਜ਼ਰਾ ਜ ਨਿਕਲਦੇ ਉਹ ਗਰਮੀ ਬੜੀ ਹੈ ਚਲੋ ਚਲੋ ਅੰਦਰ ਚੱਲਦੇ ਆ, ਬੜੀ ਗਰਮੀ ਹੈ ਬਾਹਰ ਤੋਂ, ਬੱਚੇ ਨੇ ਆਦਤ ਇਏਦਾਂ ਦੀ ਪਾ ਲਈਆਂ ਆਪਣੇ ਆਪ ਨੂੰ
ਅੱਜ ਕੱਲ ਤਾਂ ਸਮਾ ਸਮਝਾਉਣਾ ਬਹੁਤ ਔਖਾ ਹੈ ਬੱਚਾ ਸਾਨੂੰ ਨਾ ਸਾਡੇ ਟਾਈਮ ਤੇ ਤ ਸਾਡੇ ਪੇਰੈਂਟਸ ਦੋ ਥੱਪੜ ਲਗਾਉਂਦੇ ਸੀਗੇ ਕਿ ਨਹੀਂ ਮਨ
ਬਿਲਕੁਲ ਅੱਜ ਕੱਲ੍ਹ ਦੇ ਬੱਚੇ ਕਿੱਥੇ ਬੱਚੇ ਤਾਂ ਅੱਜ ਕੱਲ੍ਹ ਇੰਨੇ ਸੈਂਸੀਟਿਵ ਹੋ ਗਏ ਨੇ, ਕਿ ਬੱਚਿਆਂ ਨੂੰ ਤੁਸੀਂ ਕੁਛ ਨੀ ਕਹਿ ਸਕਦੇ ਬੱਚੇ ਬਸ ਜੀ ਬਸ ਕਿੱਥੇ ਦੇ ਕਿੱਥੇ ਪਹੁੰਚ ਜਾਂਦੇ ਨੇ ਹੁਨ
ਬਸ, ਸਾਡੀ ਸੰ ਜਨਰੇਸ਼ਨ ਤੱਕ ਸੀਗੀ ਜੋ ਇੰਨੀ ਫੀਲਿੰਗਸ ਨੂੰ, ਪੇਰੈਂਟਸ ਦੀ ਫੀਲਿੰਗਸ ਨੂੰ ਇਮੋਸ਼ਨਲ ਸਮਝਦੇ ਸੀ ਇਮੋਸ਼ਨ ਕੀ ਹੈ ਅੱਜ ਕੱਲ੍ਹ ਦੇ ਬੱਚੇ ਨਹੀਂ ਹੈ, ਬੱਚੇ ਬੜੇ ਅੱਜ ਕੱਲ੍ਹ ਦੇ ਆਪਣੇ ਆਪ ਦੇ ਵਿੱਚ ਰਹਿਣ ਵਾਲੇ ਹੈ
ਬਿਲਕੁਲ ਜੀ, ਬਿਲਕੁਲ ਸਹੀ ਕਹਿ ਰਹੇ
ਹਾਂਜੀ। ਚਲੋ ਦੇਖਦੇ ਆ, ਬੱਚੇ ਨੂੰ ਕਿੱਦਾਂ ਐਕਸਰਸਾਈਜ਼ ਕਰਵਾਈ ਜਾਏ, ਥੋੜ੍ਹਾ ਮੈਂ ਸੋਚਦੀ ਹਾਂ ਬੱਚੇ ਦਾ ਖਾਣ, ਪੀਣ ਦਾ ਧਿਆਨ ਰੱਖਾਂ ਹਨਾ।
ਹਾਂਜੀ, ਉਹ ਵੀ ਹੈ ਕਿਉਂਕਿ ਜਿਸ ਨੂੰ ਧਿਆਨ ਰੱਖੋ ਸਭ ਠੀਕ ਹੋਏਗਾ ਜ।
ਹਾਂਜੀ -ਹਾਂਜੀ, ਹਾਂਜੀ ਹਾਂ, ਓਕੇ ਜੀ ਓਕੇ ਸਤਿ ਸ੍ਰੀ ਅਕਾਲ।